ਹੈਲੋ
ਹੈਲੋ
ਹੈਲੋ ਹਾਂਜੀ ਸ ਸਤਿ ਸ਼੍ਰੀ ਅਕਾਲ ਕੀ ਹਾਲ ਏ।
ਵਧੀਆ ਵਧੀਆ ਤੁਸੀਂ ਦੱਸੋ।
ਬਸ ਮੈਂ ਵੀ ਵਧੀਆ ਬਸ ਬੈਠੇ ਦੇ ਆਂ ਇਹਨਾਂ ਨੂੰ ਬੱਚੇ ਨੂੰ ਪੜ੍ਹਦੇ ਪਏ ਆਂ। ਹੈ ਵੇਖੋ ਹੋਰ ਸੁਣਾਓ ਤੁਸੀਂ ਸੁਣਾਓ ਕੀ ਕਰਦੇ ਪਏ ਸੀ।
ਹੈਲੋ
ਹੈਲੋ ਹੈਲੋ ਹੈਲੋ
ਹੈਲੋ
ਹੈਲੋ ਹਾਂਜੀ ਹਾਂਜੀ ਅਵਾਜ਼ ਕੱਟਦੀ ਪਈ ਹੈ ਕੱਟਦੀ ਪਈ ਹੈ ਹਾਂਜੀ
ਹੁਣ ਠੀਕ ਹੋਣੀ
ਹਾਂਜੀ ਹੁਣ ਠੀਕ ਹੈ ਹੋਰ ਸੁਣਾਓ ਕੀ ਕਰਦੇ ਪਏ ਤੁਸੀਂ
ਸ
ਬਸ ਹੈਗੇ ਅਸੀਂ ਗੇਮ ਖੇਡਦੇ ਪ ਅਸੀਂ ਯੂਨੋ ਖੇਡਦੇ ਪਏ ਹਾਂ
ਅੱਛਾ
ਹਾਂਜੀ
ਹੋਰ ਮੈਂ ਕਿਹਾ ਬੜੇ ਦਿਨ ਹੋ ਗਏ ਕਾਲ ਨੀ ਕੀਤਾ ਜਦੋਂ ਤੂੰ ਘੁੰਮ ਕੇ ਆਏ ਆ ਕਲਨੀ ਗੱਲ ਹੀ ਨੀ ਕੀਤੀ ਮੈਂ ਕਿਹਾ ਫੋਨ ਮ ਲਵਾਂ
ਹਾਂਜੀ ਮੇਰੀ ਵੀ ਗੱਲ ਹੀ ਨਹੀਂੀ ਹੋਈ ਮੈਂ ਵੀ ਕਹਿ ਕਰਦੀ ਪਈ ਸੀ ਕੀ ਕਰਾਂਗੀ ਲੇਕਿਨ ਇੰਨਾ ਟਾਈਮ ਨਹੀਂ ਮਿਲਿਆ
ਹਾਂ ਇਹ ਤਾਂ ਹੈ ਤੇ ਥਕਾਵਟ ਵੀ ਹੋ ਜਾਂਦੀ ਹੈ ਨਾ ਕੱਪੜੇ ਕੁਪੜੇ ਧੋਣਾ ਫਿਰ ਸਾਰਾ ਸਮਾਮਾਨ ਸਮੇਟਣਾ
ਹਾਂਜੀ ਮਤਲਬ ਰੱਖਣੇ ਆਸਾਨ ਹੈ ਪੈਕਿੰਗ ਤਾਂ ਕਰਨੀ ਸਿਰਫ਼ ਕਟਰ ਰੱਖੋ ਲੇਕਿਨ ਹਾਂ ਕਿਧਰ ਉਹ ਹੁੰਦੀਆਂ ਨਾ ਕੱਢੋ ਧਵੋ ਫਿਰ ਸੁਕਾਉਣੇ ਤੈਰ ਲਗਾਉਣੀ ਫਿਰ ਸ ਉਹਦੇ 'ਚਥੋੜ੍ਹੀ ਦਿੱਖ ਦਿੱਕਤ ਆ ਜਾਂਦੀ ਹੈ ਚਲੋ ਵੈਸੇ ਤਾਂ ਜਾਣ ਦੀ ਸਾਨੂੰ ਕਾਹਲੀ ਹੁੰਦੀ ਹੈ ਕਿ ਫਟਾਫਟ ਰੱਖਦੇ ਆ ਆਦੀ ਥੋੜਾ ਆਰਾਮ ਨਾਲ ਹੁੰਦਾ ਲੇਕਿਨ ਕੰਮ ਬ ਬੜਾ ਜ਼ਿਆਦਾ ਹੁੰਦਾ
ਹਾਂ ਇਹ ਤੇ ਹੈ
ਹਮ ਹਮ
ਇਹ ਗੱਲ
ਹੋਰ ਸੁ ਹੋ ਬਸ ਵਧੀਆ
ਰੋਟੀ ਵਗੈਰਾ ਬਣਾ ਲਈ
ਹਾਂਜੀ ਰੋਟੀ ਬਣਾ ਲਈ ਅਸੀਂ ਹੁਣ ਇਹ ਬਣਾ ਕੇ ਆਏ ਸੀੀ ਥੋੜ੍ਹਾ ਮਤਲਬ ਬੈਠੀ ਸੀ ਅਜੇ ਤੇ ਫਿਰ ਆ ਗ ਥੋੜ੍ਹਾ ਕਾਕਾ ਤੰਗ ਕਰਨ ਲੱਗ ਗਿਆ
ਅੱਛਾ
ਹਾਂ ਫਿਰ ਬਸ ਹੁਨ ਮੈਂ ਆਈ ਸੀ ਬਣਾ ਕੇ
ਹਮ ਹਮ ਹੋਰ ਤੁਸੀਂ ਸੂਟ ਸਵਾਏ ਸੀ ਤੁਹਾਨੂੰ ਸੂਟ ਪੂਰੇ ਆ ਗਏ ਸਾਰੇ
ਹਾਂਜੀ ਮੈਂ ਹਾਂਜੀ ਇੱਕ ਤਾਂ ਮੈਂ ਉਹਨਾਂ ਚੋਂ ਤੁਸੀਂ ਦਿਨ ਲੈ ਕੇ ਆਏ ਸੀ ਨਾ ਤੇ ਮੈਂ ਉਹਨਾਂ ਚੋਂ ਇੱਕ ਭਅ ਵੀ ਲਿਆ ਸੀ ਤੇ ਅੱਛਾ ਆ ਗਿਆ ਸੀ ਉਹ ਫਿਟਿੰਗ ਠੀਕ ਆਈ ਸੀ ਮੈਨੂੰ ਲੱਗਿਆ ਸ਼ਾਇਦ ਜ਼ਰੂਰੀ ਚਾਹੀਦਾ ਹੈ ਤੇ ਢਿੱਲਾ ਨਾ ਲੂਜ ਵਗੈਰਾ ਨਾ ਹੋਏ ਤੇ ਐਸਾ ਕੁਛ ਨਹੀਂੀ ਹੋਇਆ ਸੀ ਅੱਛਾ ਆ ਗਿਆ ਸੀ ਬਾਕੀ ਮੈਂ ਟਰਾਏ ਨਹੀਂੀ ਕੀਤੇ ਦੂਸਰੇ ਦੋ ਹੋਰ ਹੈਗੇ ਨੇ ਉਹ ਥੋੜ੍ਹੇ ਵਧੀਆ ਵਾਲੇ ਸੀ ਅਤੇ ਉਹ ਪਾਉਣ ਦਾ ਟਾਈਮ ਹੀ ਨਹੀਂ ਕਿਤੇ ਪਾਇਆ ਨਹੀਂ ਨਹੀਂ ਹੋਏ ਅਤੇ ਫਿਰ ਮੈਂ ਜਦੋਂ ਪਾਵਾਂਗੀ ਉਦੋਂ ਦੇਖਾਂਗੀ ਵੈਸੇ ਤਾਂ ਮੈਨੂੰ ਲੱਗਦਾ ਠੀਕ ਕੀ ਹੋਵੇਗਾ ਕਿਉਂਕਿ ਉਹ ਤਾਂ ਅੱਛੇ ਹੀ ਸਿਲਦੇ ਨੇ
ਹਾਂ ਇਹ ਤਾਂ ਹੈ ਉਹ ਤੇ ਅੱਛਾ ਸਿਲਦਾ ਮੈਂ ਵੀ ਸਿਲਵਾਏ ਸੀ ਨਾ ਤੇ ਮੇਰੇ ਤੇ ਇਸ ਵਾਰ ਨਾ ਨੇ ਟੇਲਰ ਨੇ ਟਾਈਟ ਕਰਤੇ ਨੇ ਸੂਟ ਇੱਕ ਤੇ ਮੈਂ ਤੁਹਾਡੇ ਕੋਲ ਜੋ ਪੇਂਟ ਕਰਵਾਇਆ ਸੀ ਸੂਟ ਉਹਦੀ ਤੇ ਵਾਰ ਹੀ ਨਹੀਂੀ ਆ ਰਹੀ ਪਤਾ ਨੀ ਕੀ ਹੋਇਆ ਉਹ ਸੂਟ ਦਾ ਉਹਦੀ ਵਾਰ ਹੀ ਨਹੀਂੀ ਆ ਰਹੀ
ਤੁਸੀਂ ਸਿਲਕੇ ਭਾਅ ਵੀ ਲਿਆਉਣਾ
ਨਾ ਹਾਲੇ ਸਿਲਕੇ ਪਾਇਆ ਮੈਂ ਤੇ ਇਹੀ ਸੀ ਕਿ ਉਹ ਸਿਲਕੇ ਆ ਜਾਏਗਾ ਤੇ ਨੀਚੇ ਥੋੜਾ ਸਾ ਦੇ ਤੇ ਪੇਂਟ ਕਰਵਾਣਾ ਹੈ ਮੈਂ ਕੀ ਕਹਿੰਦੇ ਆ ਨੀਚੇ ਪਜਾਮੇ ਤੇ ਮੈਂ ਕਿਹਾ ਹੋਰ ਤੇ ਪੇਂਟ ਕਰਵਾਵਾਂਗੀ ਬੋਟ ਬੋਟਮ ਤੇ ਔਰ ਚੁੰਨੀ ਦੇ ਪੇਂਟ ਕਰਵਾਵਾਂਗੇ ਚੁੰਨੀ ਡਾਈ ਨਹੀਂੀ ਹੋ ਕ ਹੀ ਫਿਰ ਹੁਣ ਮੈਂ ਜਦ ਜਾਵਾਂਗੀ ਨਾ ਤੇ ਉਹਨੂੰ ਛੁਨੀ ਵੀਟਾਈ ਦੇਣ ਜਾਵਾਂਗੀ ਔਰ ਉਹਨੇ ਨਾ ਬੀਬੋ ਪੁਰਾਨਾ ਵਾਲਾ ਨਾਪ ਸਿਲਤਾ ਹੁਣ ਤੇ ਮੈਂ ਮੋਟੀ ਹੋਈਆਂ ਪਹਿਲੇ ਹਾ। ਪੇਲੇ ਸਭ ਤੋ ਪੇਲੇ ਵਾਲਾ ਨਾਪ ਦੇ ਸੂਟ ਸਿਲਤੇ ਨੇ ਉਹਨੇ ਮੇਰੇ।
ਉਨਾ ਨੇ ਪੁਰਾਣਾ ਨਾਪ ਕਿੱਥੋਂ ਕੱਢ ਲਿਆ ਤੁਸੀਂ ਦਿੱਤ ਪਹਿਲੇ ਵਿੱਚ ਕੋਈ ਕੱਪੜੇ ਨਹੀਂ ਸਵਾਏ।
ਨੀ ਸੂਆਏ ਨੇ ਨਾ ਮੈਂ ਕਿੰਨੇ ਕੱਪੜੇ ਸਵਾਏ ਨੇ ਉਹ ਹਮੇਸ਼ਾ ਲੂਜ ਸਿਲ ਕੇ ਭੇਜਦਾ। ਇਸ ਵਾਰ ਉਨੇ ਪਤਾ ਨੀ ਕਿਉਂ ਇੰਨਾ ਟਾਈਟ ਸਿਲਤਾ ਮੇਰੇ ਕੱਪੜੇ ਹੈ। ਬੜੇ ਟਾਈਟ ਦੋ ਸੂਟ ਸਵਾਏ ਦੋਨੋ ਸੂਟ ਟਾਈਟ ਸਿਲੈ ਨੇ ਇੱਕ ਕੋਟ ਸੈਟ ਸੁਆਐ ਉਹ ਤੇ ਡਿਜ਼ਾਇਨ ਹੀ ਥੋੜਾ ਲੂਜ ਵਾਲਾ ਸੀ ਤੇ ਉਹ ਮੈਨੂੰ ਸਹੀ ਆਯਾ। ਕੋਡ ਸੈਟ ਬਟ ਉਹਨੇ ਉਹ ਬੜਾ ਟਾਈਟ ਸਿਲਤਾ ਹੈ ਸੂਟ ਮੇਰੇ ਹੁਣ ਜਾਣਾ ਪਏਗਾ ਮੈਨੂੰ ਸਪੈਸ਼ਲ ਸੂਟ ਸਹੀ ਕਰਵਾਉਣ ਆਪਣੇ ਢਿੱਲੇ ਕਰਵਾਣ ਜਾਵਾਂਗੀ।
ਮੈਂ ਨਾ ਮੈਨੂੰ ਤੁਹਾਡਾ ਨਾ ਓਲਾ ਕੋਡ ਸੈਟ ਬੜਾ ਸੋਹਣਾ ਲੱਗਿਆ ਸੀ ਤੁਸੀਂ ਪਾ ਕੇ ਆਏ ਸੀ ਇੱਕ ਦਿਨ ਬਲੈਕ ਕਲਰ ਔਰ ਕਰੀਮ ਕਲਰ ਕੁਛ ਇਸਰਾ ਦਾ ਹੈ ਬਹੁਤ ਸੋਹਣਾ ਲੱਗਦਾ ਪਿਆ ਸੀ ਉਹ।
ਉਈ ਸਿਲਿਆ ਉਹਨੇ।
ਅਲ ਉਹ ਤੇ ਠੀਕ ਆਇਆ ਦਾ ਨਾ ਤੁਹਾਨੂੰ
ਹਾਂ ਉਹ ਠੀਕ ਕਿਉਂਕਿ ਉਹ ਡਿਜ਼ਾਇਨ ਹੀ ਲੂਜ-ਲੂਜ ਸੀ ਨਾ। ਕੱਪੜੇ ਅੱਛੇ ਸਿਲਦਾ ਹੈ ਉਹ ਟੇਲਰ ਬਟ ਇਸ ਵਾਰ ਪਤਾ ਨੀ ਕੀ ਕੀਤਾ। ਮੈਂ ਉਹਨੂੰ ਨਾ ਹਰ ਵਾਰੀ ਬੋਲ ਦਿੰਦੀ ਹਾ ਮੇਰਾ ਨਾਪ ੳਹਦੇ ਕੋਲ ਲਿਖਿਆ ਦਾ ਠੀਕ ਹੈ। ਤੇ ਮੈਂ ਉਹਨੂੰ ਬੋਲਦੀ ਹਾਂ ਬਈਆ ਮੇਰੇ ਨਾਪ ਸਿੱਲਾਂ ਪਰ ਸਾਈਡ ਸੇ ਨਾ ਦੋ-ਦੋ ਇੰਚ ਖੁੱਲਾ ਛੋੜ ਦੇਣਾ ਮਤਲਬ ਇੱਕ ਇ ਇੰਚ ਨਾ ਲੂਜ ਸਿਲਣਾ ਤੇ ਮੈਨੂੰ ਐਸਾ ਲੱਗਦਾ ਕਿ ਉਹਨੇ ਮੇਰੇ ਪੁਰਾਣੇ ਨਾਪ ਤੇ ਹੀ ਸਿਲਤੇ ਨੇ ਔਰ ਇਸ ਵਾਰ ਮੈਂ ਉਹਨੂੰ ਬੋਲਿਆ ਵੀ ਨਹੀਂ ਸੀ ਮੈਂ ਕਿਹਾ ਮੈਨੂੰ ਉਹਨੂੰ ਪਤਾ ਹੀ ਹੋਨਾ। ਤਾਂ ਕਰਕੇ ਹੁਣ ਮੈਨੂੰ ਨਾਪ ਦੁਬਾਰਾ ਦੇ ਕਰਾਣਾ ਕਿਉਂਕਿ ਉਹਨੇ ਪਿਛਲੀ ਵਾਰ ਵੀ ਸਿਲਵਾਏ ਸੀ ਨਾ ਮੈਂ ਸੂਟ ਯੈਲੋ ਵਾਲਾ ਆਪਨਾ। ਉਹਨੂੰ ਮੈਂ ਬੋਲ ਕੇ ਆਈ ਸੀ ਬਈਆ ਮੇਰਾ ਨਾ ਹਾਂ ਮੇਰਾ ਨਾ ਆਪ ਇੱਕ-ਇੱਕ ਇੰਚ ਸਾਈਡ ਸੇ ਖੁਲਾ ਸਿਲਨਾ। ਤੇ ਉਹਨੇ ਖੁੱਲਾ ਸਿਲਿਆ ਮੈਨੂੰ ਲੱਗ ਰਿਹਾ ਮੈਂ ਉਹਨੂੰ ਇਸ ਵਾਰ ਬੋਲਿਆ ਨੀ ਤੇ ਉਹਨੇ ਟਾਈਟ ਸਿਲ ਤੇ ਨੇ। ਹੁਣ ਲੂਜ ਕਰਵਾਵਾਂਗੀ ਔਰ ਅਪਣਾ ਨਾਪ ਦੁਬਾਰਾ ਦੇ ਕਰ ਆਵਾਂਗੇ।
ੳਨੂੰ ਨੂੰ ਇੱਕ ਵਾਰੀ ਬੋਲ ਦੋ ਨਾ ਕਿ ਤੁਸੀਂ ਇਹ ਵਾਲਾ ਨਾਪ ਕੱਟ ਕੇ ਮੇਰਾ ਨਵਾ ਨਾਪ ਲਿਖ ਲੋ।
ਹਾਂ ਉਹੀ ਬੋਲਾਂਗੀ ਹੁਣ ਸੋਚ ਰਹੀਹਾ ਹੁਣ ਮੈਂ ਸਿਲਵਾਵਾਂ ਨਾ, ਹੋਰ ਕੋਈ ਸੂਟ ਸਿਲਵਾਵਾਂ ਨਾ ਸਿਲਵਾਵਾਂ ਹੁਣ ਤੇ ਖੈਰ ਸਰਦੀਆਂ ਆ ਜਾਣੀਆਂ ਨੇ ਤੇ ਹੁਣ ਤੇ ਬੜੇ ਸੂਟ ਨੇ।
ਹਜੇ ਹੈਗੀਆਂ ਗਰਮੀਆਂ ਮਤਲਬ ਐ ਤੇ ਜੁਲਾਈ, ਅਗਸਤ
ਜੁਲਾਈ ਆ ਜੁਲਾਈ ਖਤਮ ਹੀ ਹੋਜੇਗਾ ਹੁਣ ਸ਼ੁਰੂ ਹੋਇਆ ਖਤਮ ਹੋ ਜੇਗਾ ਅੱਧਾ ਜੁਲਾਈ ਹੋ ਗਿਆ।
ਅਗਸਤ ਸ ਅਕਤੂਬਰ ਚ ਵੀ ਪੈ ਜਾਂਦੇ ਐ ਨਵੰਬਰ ਮਤਲਬ ਹਾਂ ਵਧੀਆ ਕੱਪੜੇ ਜਿਹੜੇ ਪਾਰਟੀ ਵਿਅਰ ਉਹ ਤਾ ਪੈ ਹੀ ਜਾਂਦੇ ਨਾ ਬਾਰਾਂ ਮਹੀਨੇ ਪ
ਹਾਂ ਓਹੀ ਸੋਚਿਆ ਹੁਣ ਨੀ ਸਿਲਵਾਵਾਂ ਹੋਰ।
ਹਾਂ ਦੇਖ ਲੈਣਾ ਤੁਸੀ।
ਹਾਂਜੀ।
ਮਤਲਬ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਤੁਸੀਂ ਉਹ ਵਾਲਾ ਮੈਨੂੰ ਬੜਾ ਅੱਛਾ ਲੱਗਿਆ ਉਹਦਾ ਕੋਲਰ ਹੀ ਬੜਾ ਸੋਨਾ ਏ। ਮਤਲਬ ਪਾਇਆ ਹੋਇਆ ਵੀ ਬੜਾ ਸੋਹਣਾ ਲੱਗਦਾ ਐਸਾ ਲੱਗਦਾ ਪਿਆ ਸੀ ਕਿ ਤੁਸੀਂ ਬਜ਼ਾਰੋ ਲਿਆ ਦੇ।
ਨਾ-ਨਾ ਉਨੇ ਹੀ ਸੀਤੇ ਭਾਈ ਨੇ ਉਨੇ ਸੀ ਤੇ ਕੋਈ ਨੀ ਤੁਹਾਨੂੰ ਤੁਸੀਂ ਦੇਖ ਲੈਣਾ ਡਿਜ਼ਾਇਨ ਲਾ ਲੈਣੇ ਤੁਸੀਂ ਬਣਾ ਲੈਦੇ ਹੋ ਸੂਟ।
ਹਾਂ-ਹਾਂ ਬਿਲਕੁਲ ਕੋਈ ਨੀ ਬਣਾ ਲਾਂਗੀ ਮੈਂ।
ਹਾਂ ਵਰਨਾ ਕੋਈ ਕੰਮ ਕਰਨ ਨਾ ਐਸੇ ਹੀ ਕੋਈ ਕੱਪੜਾ ਲੈ ਕਰ ਨਾ ਅਹ ਐਵੇਂ ਹੀ ਮੇਰਾ ਕੋਟ ਸੈਟ ਪਾ ਕੇ ਦੇਖ ਲੈਣਾ ਅਗਰ ਤੁਹਾਨੂੰ ਨਾਪ ਪੂਰਾ ਹੋਆ ਨਾ ਤੇ ਕਿਉਂਕਿ ਉਹ ਲੂਜ ਲੂਜ ਹੀ ਹੈ ਡਿਜ਼ਾਇਨ ਵੀ ਉਹਦਾ ਲੂਜ ਹੀ ਹੈ। ਤੇ ਵੈਸਾ ਹੀ ਡਿਜ਼ਾਇਨ ਦਾ ਕੋਟ ਸੈਟ ਸਿਲਵਾ ਲੈਣਾ। ਭਾਈ ਕੋਲੂ ਮੈਂ ਪਲਾਜ਼ੋ ਵੀ ਬੜਾ ਸਸਤਾ ਲੈ ਕਰ ਆਈ ਸੀ, ਜੋ ਦੇਖਿਆ ਸੀ ਨਾ ਮੇ ਚਿਕਨ ਦਾ ਪਲਾਜ਼ੋ ਉ ਮੇਰੇ ਖਿਆਲ ਨਾਲ ਹਾਂ ਬਲੈਕ ਕਲਰ ਦਾ ਉਹ ਪੂਰਾ ਕੱਪੜਾ ਆਇਆ ਸੀ ਬਹੋਤ ਖੁੱਲਾਂ ਕੱਪੜਾ ਸੀ ਮਤਲਬ ਏ ਸੋਚੋ ਮੇਰਾ ਪਲਾਜ਼ੋ ਨਾ ਅ ਮਤਲਬ ਮੈਂ ਅ ਵੈਸੇ ਤੇ ਖੁਲਾ ਖੁਲਾ ਸਿਲਵਾਇਆ ਪਲਾਜੋ ਆਪਣਾ ਅ ਖੁਲਾ ਸਿਲਣ ਦੇ ਬਾਅਦ ਵੀ ਬੜਾ ਕੱਪੜਾ ਬਚਿਆ ਹੋਨਾ
ਅੱਛਾ ਤੇ ਫੇਰ ਉਨਾਂ ਨੇ ਵਾਪਿਸ ਦਿੱਤਾ ਤੁਹਾਨੂੰ ਕੱਪੜਾ? ਤੁਹਾਡਾ ਟੇਲਰ ਵਾਪਿਸ ਕਰਦਾ ਏ ਕੱਪੜਾ?
ਹਾਂ ਕਰ ਦਿੰਦਾ ਮੰਗੋਗੇ ਤੇ ਦੇ ਦੇਗਾ ਕੱਪੜਾ ਵਾਪਿਸ ਨੀ ਅ ਮਤਲਬ ਉਹ ਨੀ ਰੱਖਦਾ ਪਰ ਇਹ ਸੀ ਕਿ ਮੇਰਾ ਮਤਲਬ ਮੈਂ ਕਰਨਾ ਕੀ ਸੀ ਫਿਰ ਕੱਪੜਾ ਉ ਵਰਤ ਲੇ ਕਿਉਂਕਿ ਉਹਦਾ ਮਤਲਬ ਐ ਐਸਾ ਕੱਪੜਾ ਸੀ ਇੰਨਾ ਖੁੱਲਾ ਕੱਪੜਾ ਪੜਾ ਸੀ ਕਿ ਮੇਰਾ ਪਲਾਜ਼ੋ ਬਣਨ ਦੇ ਬਾਦ ਵੀ ਇੱਕ ਟੰਗ ਹੋਰ ਬਣ ਜਾਏਗੀ।
ਅੱਛਾ।
ਅਗਰ ਤੁਆਨੂੰ ਖੁੱਲਾ-ਖੁੱਲਾ ਸਿਲਵਾਨਾ ਹੋਏ ਨਾ ਤੇ ਤੁਸੀਂ ਵੀ ਸਿਲਵਾ ਸਕਦੇ ਹੋ ਮੇਰੇ ਖਿਆਲ ਨਾਲ ਮੈਂ ਸੌ ਡੇਢ ਸੌ ਰੁਪਏ ਦਾ ਲੈਖ ਕਰਾਈ ਦੀਆਂ ਪਲਾਜ਼ੋ ਦਾ ਕੱਪੜਾ
ਇਹ ਵਧੀਆ ਹੈ ਮਤਲਬ ਸੌ ਡੇਢ ਸੌ ਤੱਕ ਮਿਲ ਜਾਵ ਔਰ
ਸੌ ਡੇਢ ਸੌ ਦਾ ਉਹ ਹੋ ਗਿਆ ਔਰ ਸੌ ਰੁਪਏ ਦਾ ਕੁੜਤੀ ਦਾ ਕੱਪੜਾ ਹੋ ਗਿਆ ਮੇਰਾ ਮੇਰੇ ਟਾਈ ਸੌ ਰੁਪਏ ਦਾ ਤੇ ਮੇਰਾ ਕੋਟ ਸੈਟ ਸਿਲ ਗਯਾ।
ਹੂੰ ਨਈ ਸ ਸ ਸਿਲਾਈ ਵੀ ਤੇ ਤੁਸੀਂ ਦਿੱਤੀ ਹੋਵੇਗੀ ਨਾ ਉਹਦੇ
ਹਾਂ ਚਾਰ ਸੌ ਰੁਪਏ ਦਿੱਤੀ ਹੈ ਕੋਟ ਸੈਟ ਦੀ ਸਵਾਈ
ਹੂੰ ਮਤਲਬ ਤੁਹਾਡੀ ਇਹ ਹੋ ਗਿਆ ਕਿ ਆਪਣੀ ਮਰਜ਼ੀ ਦਾ ਬਣਾ ਲਿਆ ਨਾ ਤੁਸੀਂ ਸਲਵਾ ਵੀ ਲਿਆ। ਹੂੰ
ਇਹ ਤੇ ਹੈ।
ਹੋਰ ਬਸ ਵਦੀਆ ਹੁਣ ਤੁਸੀਂ ਕਦੋਂ ਜਾਓਗੇ ਵੈਸੇ ਟੇਲਰ ਕੋਲ
ਰੋਟੀ ਖਾ ਲੀ ਤੁਸੀਂ?
ਰੋਟੀ ਨੀ ਹਜੇ ਖਾਧੀ ਹਜੇ ਅਸੀਂ ਬਾਕੀ ਹਜੇ ਨੀ ਮਨ ਹੈਗਾ ਥੋੜ੍ਹਾ ਕਿਉਂਕਿ ਪਾਨੀ ਵਗੈਰਾ ਪੀ ਪੀਂਨੇ ਹਾਂ ਥੋੜ੍ਹਾ ਗਰਮੀ 'ਚ ਤੇ ਪੀਤਾ ਹੀ ਜਾਂਦਾ ਪਰ ਹਜੇ ਮਨ ਨੀ ਹੈਗਾ ਰੋਟੀ ਦਾ।
ਹਾਂ ਏ ਤੇ ਹੈ
ਹੂੰ
ਮਾਨ ਨੀ ਕਰਦਾ ਨਾ ਗਰਮੀਆਂ ਚ ਰੋਟੀ ਖਾਣ ਦਾ ਤੇ ਵੈਸੇ ਮਨ ਨੀ ਕਰਦਾ ਮਨ ਕਰਦਾ ਲਿਕਵੀਡ- ਲਿਕਵੀਡੀ ਪੀ ਵੀ ਜ਼ਾ
ਸਲੀਕੁਡ ਵੀ ਵੀ ਜਾਓ ਠੰਡਾ ਵੀ ਵੀ ਜਾਓ। ਜੱਸੀ ਵਦੀ ਉ ਬਣਾ ਲੈਂ ਰੂਅਫਜ਼ਾ ਯਾ ਫਿਰ ਸਵੇਰੇ ਮੈਂਗੋ ਸ਼ੈ ਕੇਕ ਬਣਾ ਲਿਆ, ਕੋਲਡ ਕੌਫੀ ਬਣਾ ਲੀ। ਸ਼ਾਮ ਦੇ ਟਾਈਮ ਬਸ ਏਈ ਐ, ਖਾਣ ਤੇ ਮਨ ਨੀ ਕਰਦਾ ਕੁਛ ਗਰਮੀ ਨਾਲ
ਏਤੇ ਹੈ ਇਸਤੇ ਹੀ ਹੁੰਦਾ ਹੈ।
ਹੂੰ ਹੋਰ ਤੁਸੀਂ ਕਦੋਂ ਲਗਾ ਰਹੇ ਹੋ ਚੱਕਰ?
ਆਵਾਂਗੀ ਮੈਂ ਇੱਕ ਦੋ ਦਿਨ ਤੱਕ ਆਵਾਂਗੀ ਤੇ ਫਿਰ ਮਿਲਾਂਗੇ।
ਹਾਂ ਬਿਲਕੁਲ ਕੇ ਰਹੇ ਸੀ ਸਾਡੇ ਘਰ ਵੀ ਕੇ ਰਹੇ ਸੀ ਬੜੇ ਦਿਨ ਹੋ ਗੇ ਆਏ ਨੀ ਤੁਸੀਂ। ਤੇ ਲੱਗੇਆ ਮੈਨੂੰ ਲੱਗੇਆ ਸੀ ਸ਼ਾਇਦ ਤੁਸੀਂ ਆ ਕੱਲ੍ਹ ਆਓਗੇ ਰਾਤੀ ਤੇ ਰਾਤ ਰਵੋਗੇ ਤੇ ਪੂਰਾ ਦਿਨ ਰਵੋਗੇ। ਤੇ ਫਿਰ ਪਤਾ ਚੱਲਿਆ ਕਿ ਤੁਸੀਂ ਲੇਟ ਹੋ ਗੇ ਸੀ।
ਹਾਂ ਨੀ ਮੈਂ ਨੀ ਆ ਪਾਈ ਨਾ, ਕਿਉਂਕਿ ਕੁਛ ਕੰਮ ਆ ਗਿਆ ਸੀ ਮੈਨੂੰ, ਤਾਂ ਕਰਕੇ ਕੱਲ ਰਾਤੀ ਮੈਂ ਆਫ਼ਿਸ ਤੋਂ ਵੀ ਲੇਟ ਹੋ ਗਈ।
ਅੱਛਾ-ਅੱਛਾ ਕੋਈ ਨਹੀਂ ਸ਼ਾਮ ਤੱਕ ਆ ਜਾਣਾ ਵਧੀਆ ਵਧੀਆ ਚਲੋ ਠੀਕ ਹੈ ਹਾਂਜੀ ਓਕੇ ਓਕੇ ਬਾਏ ਬਾਏ
ਬਾਏ ਬਾਏ